ਹੈਲੋ
ਹੈਲੋ ਹਾਂਜੀ ਮਹਾਰਾਜਗੜ
ਤਾਂ ਅੱਗੇ ਪੰਜ ਹੋਰ ਦੇਈ ਜਾਂਦੇ ਨੇ
ਹੋਰ ਆ ਗਆਂ
ਹਮ ਪਰਾਰੇ ਬੈਂਕ ਦੀ ਡਿਟੇਲ ਮੈਂ ਗੱਲ ਲੱ ਗਿਆ
ਓ ਕਿ ਮੈਂ
ਬੈਂਕ ਚ ਜਿੱਥੇ ਪੇਮੈਂਟ ਪੈਣੀ
ਅਕਾਊਂਟ ਨੰਬਰ ਵਗੈਰਾ
ਹਮ
ਤੇ ਲੋਕੀ ਤੇ ਗੱਲ ਤੇਖਣ
ਉਹਨਾ ਨਾ ਅਕਾਊਂਟ ਚ ਤਾਂ ਹੀ ਬੈਂਕ ਚ ਜਾਊਗੀ
ਅੱਛਾ ਅੱਛਾ
ਹਮ
ਦੇ ਵਿੱਚ ਤਾਂਪ ਰਿਕੋਡਿੰਗ ਹੋ ਰਹੀ ਹੈ
ਚੱਲ ਕੋ ਜ
ਬਸ ਠੀਕ ਆ ਠੀਕ ਆ।
ਮੇਰੀ ਆ ਦਸਵੀ ਕੋਲਾਂ ਨੇ ਅਪਣੀ ਕੰਪਲੀਟ ਕਰਤੀ।
ਅੱਛਾ, ਫੇਰ ਮੇਰੀ ਨੌਵੀ ਮੇਰੀ ਲ ਤਾਂ ਦਸਵੀ ਆਪੇ ਕਰ ਦੇਣਗੇ ਫੇਰ ਚਾ ਵਧੀਆ ਆਪਾਂ ਤਾਂ ਫਾਇਦੇ ਹੀ ਫੇ
ਹੁਣ ਇਦੇ ਵਿੱਚ ਲਿਖਦੀ ਵੀ ਅਸੀਂ ਕਾਰਿਆ ਏਪ ਬਾਰੇ ਗੱਲ ਕੀਤੀ ਐ।
ਕਾਰਯ ਏਪ ਬਾਰੇ। ਠੀਕ ਐ, ਮੈ ਓਹੀ ਕਰੀ ਨਨ ਪੇ ਦੱਸ ਹਾਂ ਪੇ ਦੱਸ ਕਰੀਏ ਏਨਾ, ਕਈ ਵਾ ਧਰਮ ਵਲ ਲਿਖਦਾ, ਕਈ ਵਾਰ ਰਾਜਨੀਤੀ। ਕਦੇ ਓ ਲਿਖ ਦੇਨਾ ਵੀ ਕੋਈ, ਹੁਣ ਪਿਛੋ ਆਵਾਜ ਆ ਰਹੀ ਐ ਆ ਡਬਲ ਮੈ ਕਰ ਦੇਨਾ ਹਾਂ, ਠੀਕ ਐ।
ਓਹੀ ਲਿਖ ਦਨਾ ਸਾਰਾ ਆਧਾਰ ਕਾਰਡ ਵਗੈਰਾ ਪੁੱਛਦਾ ਨਾ ਓ ਕੋਈ ਵੀ ਨਈ ਲਿਖ ਦਾ ਮੈ।
ਹੂੰ ਹੋਰ
ਬਸ ਠੀਕ ਐ ਠੀਕ
ਹੋਰ ਸੁਣਾ ਨਵੀ ਤਾਜੀ
ਬਸ ਵਧੀਆ ਤੂੰ ਸੁਣਾ
ਇਹ ਇੱਕ ਹੋਰ ਹੈਂਡ ਫਰੀ ਨੀ ਹੁੰਦਾ
ਹਾਂ ਏ ਹੈਂਡ ਫਰੀ ਹੁੰਦਾ ਮੈਂ ਸੋਚਦਾ ਹਨਾਂ ਹੈੱਡ ਫੋਨ ਵੀ ਲੱਗਣੇ ਮੈਨੂੰ ਲੱਗਦਾ ਹਨਾਂ
ਹੂੰ ਨਈ ਹੈੱਡ ਫੋਨ ਤਾਂ ਲੱਗ ਜੂ ਗੇ
ਲਗਜੁਗੀ ਪਰ ਉਹ ਵੀ ਕਰਨ ਖ਼ਰਾਬ ਕਰਨ ਖੜਜਾ ਹਜੇ ਕੱਟ ਜੁਗੀ ਵਿਚਕਾਰ ਰਹਿਣ ਦੇ ਮਨੂੰ
ਹੈਲੋ ਹੂੰ ਵਿਚੇ ਕਟਜੂ ਗੀ ਕਾਲ
ਓਧਰ ਉਹਦੇ ਵੀ ਮੰਮੀ ਪੂਰੀ ਹੋਗੀ ਨਾ
ਕਿਦੀ ਮੰਮੀ ਹੈਂ
ਮੌਂਟੂ-ਮੌਂਟੂ ਗਾਰਮੈਂਟਸ ਆਲਾ ਇਹਨਾ ਪੰਕਜ ਦੇ ਚੱਚੇ ਦਾ ਮੁੰਡਾ ਤਾਏ ਦਾ ਮੁੰਡਾ
ਹਾਂ ਹਾਂ
ਓਹਦੇ ਮੰਮੀ ਪੂਰੇ ਹੋਗੇ ਹੋ ਗਿਆ ਸੋ
ਕਦ ਹੋਈ ਐ
ਇਹ ਮੇਰਾ ਖਿਆਲ ਅਠਾਈ ਤਰੀਕ ਨੂੰ
ਅਠਾਈ ਤਰੀਕ ਨੂੰ
ਹਾਂ ਸਤਾਈ ਨੂੰ ਮੰਮੀ ਦਾ ਭੋਗ ਪਿਆ
ਅੱਛਾ ਅਠਾਈ ਤਰੀਕ ਨੂੰ ਹੋਈ ਐ ਡੈਥ ਹਾਂ ਮੈਂ ਸਮਝ ਗਿਆ
ਅੱਛਾ ਅ ਕਾਲੂ ਭੋਗ ਐ
ਬਿਸ਼ੂ ਓਧਰ ਪੱਖਾ ਬੰਦ ਕਰਿਆ ਬੇਟਾ ਉੱਧਰਲਾ ਪੱਖਾ ਬੰਦ ਕਰਿਆ ਫੇਰ ਉੱਧਰ ਹੀ ਬੈਠ ਜਾ ਮੈਨੂੰ ਬੰਦ ਕਰ ਦਿਓ ਬੈਟਰੀ ਚੱਲ ਰਹੀ ਹੈ ਹੋਰ ਤੈਨੂੰ ਨੀ ਪਤਾ
ਨਹੀਂ ਦੂੰ ਦੱਸਿਆ ਮੈ ਕਿ
ਅੱਛਾ ਟਿਊਮਰ ਸੀ ਨਾ ਉਹਨਾਂ ਦੇ ਚਾਰ ਓਪਰੇਸ਼ਨ ਹੋਏ ਕਾਮਯਾਬ ਨੀ ਹੋਏ
ਬ ਸਿਰ ਤੇ ਤਾਂ ਬੰਦਾ
ਹਮ
ਹਮ ਬਹੁਤ ਔਖਾ ਏਦਾਾਂ ਕਾਰ
ਪਹਿਲਾਂ ਰਾਜ ਹੋਇਆ ਸੀ ਉਹਨਾਂ ਦੀ ਮੰਮੀ ਘਰੀ ਹੋਈ ਸੀ
ਅੱਛਾ ਅੱਛਾ
ਐਡਮਣ ਸੀਗੇ
ਹਡਮ ਸ ਜ
ਕੁਛ ਨੀ ਪਤਾ ਲੱਗਦਾ ਭਰਾਵਾ ਦ ਪਾਾਵੇ ਕਦੋਂ ਕਿ
ਹੈਂ ਆਹਦਗੀ ਦਾ ਪਤਾਦਾ ਤੂੰ ਤਾਂ ਇਹਦੀ ਪੈਂਠ ਸੱਤ ਸਾਲ ਦੇ ਕਰੀਬ ਹਨਾ ਹੈਲੋ ਹੈਲੋ